ਹਾਂਜੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ
ਬਸ ਵਧੀਆ ਤੁਸੀਂ ਸੁਣਾਓ ਠੀਕ ਹੋ
ਹਾਂਜੀ ਵਧੀਆ ਜੀ ਵਧੀਆ ਹੋਰ ਘਰ ਪਰਿਵਾਰ ਸਭ ਵਧੀਆ ਜੀ
ਹਾਂਜੀ ਹਾਂਜੀ ਸਭ ਵਧੀਆ ਤੁਸੀਂ ਸੁਣਾਓ ਸਾਰੇ ਠੀਕ ਹੋ
ਹਾਂਜੀ ਸ਼ੁਕਰ ਹੈ ਬਾਬਾ ਜੀ ਦਾ
ਹੋਰ ਕੀ ਕਰ ਰਹੇ ਸੀ।
ਬਸ ਕੁਛ ਨੀ ਫਰੀ ਸੀ ਥੋੜਾ ਟਾਈਮ ਮਿਲਿਆ ਸੀ ਹੁਣ ਵੇਖ ਰਹੀ ਸੀ ਕਿ ਕੀ ਡੋਲਿਆ ਮੈਂ ਕਿੰਨੀ ਇੱਕ ਸੇਵਿੰਗ ਕੀਤੀ ਆ
ਹਾਂ ਮੈਂ ਵੀ ਬੈਠੀ ਨਾ ਹੀ ਦੇਖ ਰਹੀ ਸੀ ਮੈਂ ਕਿਹਾ ਕਿੰਨਾ ਅੱਜ ਕੱਲ ਨਾ ਖਰਚੇ ਨੇ ਕਿੰਨੀ ਕਿੰਨਾ ਬੁਰਾ ਹਾਲ ਹੋਏ ਕਿੰਨਾ ਮਰਜੀ ਤੁਸੀਂ ਕਮਾ ਲਓ ਕਰਲੋ ਬਚਦਾ ਹੀ ਨੀ ਕੁਛ
ਕੁਛ ਨੀ ਬਚਦਾ ਪਰ ਉਹੀ ਹੈ ਕਿ ਇੱਕ ਜਨਾਨੀ ਨੂੰ ਏ ਇੱਕ ਗ੍ਰੈਣੀ ਨੂੰ ਤਾਂ ਸ਼ੋਭਾ ਦਿੰਦਾ ਹੈਗਾ, ਕਿ ਥੋੜਾ ਬੋਤ ਥੋੜਾ ਬੋਤ ਬਚਾ ਕੇ ਜੋੜਨਾ, ਚੰਗੀ ਗੱਲ ਹੈ ਨਾ?
ਪਤਾ ਕੀ ਕੋਸ਼ਿਸ਼ ਤਾਂ ਬੋਤ ਕਰਦੇ ਆਂ, ਪਰ ਤਾਨੂੰ ਪਤਾ ਖ ਇੱਕ ਵਾਰੀ ਕੋਈ ਨਿਕਲ ਆਦਾਂ ਸਹਿਗੀ ਫਿਰ ਬੱਚਦੇ ਈ ਨੀ।
ਓ, ਓ ਤੇ ਹੋਈ ਦੇਖੋ ਓ ਤੇ ਪਤਾ ਨਹੀਂ ਲੱਗਦਾ ਟਾਈਮ ਦਾ।
ਹੂੰ,,,
ਟਾਈਮ ਕਦੇ ਵੀ ਕਿਉ ਜੇਆ ਆ ਜਾਂਦਾ ਐ। ਕੋਈ, ਮੈਟਰ ਈ ਨੀ ਇਸ ਚੀਜ਼ ਦਾ ਕਿ ਬੀ ਤੁਹਾਡੇ ਕੋਲ ਕੀ ਹੈ ਤੇ ਕੀ ਨੀ ਐ? ਜਦੋਂ ਸਮਾਂ, ਏਕਦਮ ਆਂਦਾ ਐ ਤੇ ਸਾਰਾ ਕੁਝ ਈ ਖਤਮ ਹੋ ਵੀ ਜਾਂਦਾ ਐ ਤੇ ਪਰ ਬਾਕੀ ਹੈ ਕੀ? ਠੀਕ ਐ ਥੋੜਾ ਬੋਤ ਖ਼ਰਚੇ ਨੂੰ, ਆਪਾਂ ਟਾਈਟ ਕਰਕੇ ਥੋੜਾ ਜੇਆ, ਜਿਵੇਂ ਵੀ ਥੋੜਾ ਜੇਆ ਪੋਸੀਬਲ ਹੋ ਸਕੇ ਕਰ ਸਕਦੇ ਆਂ, ਐਂ ਜੀ ਗੱਲ ਨੀ।
ਤੇ ਵਗੈਰਾ ਕਰਕੇ ਈ ਹੁੰਦਾ, ਕੰਜੂਸੀ ਕਰ ਕੇ ਬੰਦਾ ਬਚਾਂਦਾ ਐ।
ਕਦੇ-ਕਦੇ ਕਰਨੀ ਵੀ ਪੈਂਦੀ ਏ। ਦੇਖੋ, ਨੀ ਕਰਾਂਗੇ ਤੇ ਕਿਵੇਂ ਸੇਵ ਕਰ ਪਾਵਾਂਗੇ? ਥੋੜਾ ਜੇਆ ਮਾੜੇ ਮੋਟੇ ਵਕਤ ਲਈ, ਕੰਮ ਆ ਜਾਂਦਾ ਜੁੜਿਆ
ਹਾਂਜੀ-ਹਾਂਜੀ ਉਹ ਤਾਂ ਹੈ ਈ ਐ ਮੈਂ ਆਪ ਅੱਗੇ ਆਨੀਂ ਆਂ, ਕਿਵੇਂ ਹੋਉਗਾ ਕੇ ਪੈਸੇ ਬਚਾਈਏ ਥੋੜੇ, ਤਾਂ ਕੀ, ਕਾਨੂੰ ਕਈ ਵਾਰ ਕਿਸੇ ਵਕਤ ਵੀ ਜ਼ਰੂਰਤ ਪੈ ਸਕਦੀ ਐ।
ਬਿਲਕੁਲ, ਨਾਲੇ ਬੱਚਿਆਂ ਨੂੰ ਲੋੜ ਪੈ ਸਕ ਆਦਮੀ ਨੂੰ ਲੋੜ ਪੈ ਸਕਦੀ ਐ, ਤੇ ਕਿਸੇ ਨੂੰ ਵੀ ਲੋੜ ਪੈ ਜਾਂਦੀ ਐ ਤੇ, ਇੱਕ ਔਰਤ ਕੋਲ ਤੋ ਹੋਨਾ ਬੋਤ ਜ਼ਰੂਰੀ ਹੈਗਾ।
ਆਂ ਕਈ ਵਾਰ ਕਿਸੇ ਨੂੰ ਦੇਖੋ। ਸੋ ਆਪਨਾ ਹੁੰਦਾ ਐਜ ਕਿਸੇ ਨੂੰ ਦੇਨ-ਲੇਨ-ਲੇਨ
ਬਿਲਕੁਲ ਜੀ, ਬਿਲਕੁਲ ਕਰਨਾ ਪੈਂਦਾ ਐ। ਘਰ ਚਾਰ ਮਹਿਮਾਨ ਆਜੇ ਏ, ਉਸ ਵੇਲੇ ਬੰਦਾ ਕੀ ਕਰੀਏ?
ਹਾਂਜੀ, ਕਈ ਵਾਰ ਕੁ ਕੁਝ ਦੇਣਾ ਈ ਪੈਂਦਾ ਏ ਹੂੰ।
ਓ, ਮਈਨੇ ਦਾ ਐਂਡ ਚੱਲ ਰਿਆ ਹੁੰਦਾ ਏ ਤੇ ਆਦਮੀ ਵੀ ਨੀਂ ਦੇ ਸਕਦੇ। ਫਿਰ ਉਸ ਵੇਲੇ ਦੇਖੋ, ਚਾਈਦੇ ਈ ਹੁੰਦੇ ਆ ਹੈਨਾ।
ਹਾਂਜੀ।
ਤੇ ਆਪਨੇ ਕੋਲ ਹੋਉਗਾ ਤੇ ਕੰਮ ਆ ਜਾਂਦਾ ਐ, ਹੂੰ ਬਾਕੀ ਓ ਈ ਐ ਕਿ ਛੋਟੇ- ਛੋਟੇ ਛੋਟੇ- ਛੋਟੇ ਤਰੀਕੇ ਨੇ ਚਲੋ ਅੱਜ ਕੱਲ੍ਹ ਤੇ, ਕੀ ਕਿੱਟੀ ਵੀ ਬੋਤ ਹੋ ਗੀਆਂ ਨੇ, ਕਿੱਟੀ ਨਾਲ ਵੀ ਆਪਾਂ ਜੋੜ ਸਕਦੇ ਆਂ। ਹੈਨਾ ਬਈ, ਥੋੜਾ ਚਲੋ ਆਪਨਾ ਸਰਕ ਅਕਲ ਵਦਾਈਏ, ਔਰ ਆਪਣਾ ਜਿਵੇਂ ਵੀ ਕਰਕੇ ਦੋ ਹਜ਼ਾਰ, ਚਾਰ ਹਜ਼ਾਰ ਦੀ ਕਿੱਟੀ ਪਾ ਲੋ ਸਾਇਲੈਂਟ, ਕਿੱਟੀ ਵੀ ਪਾਲੋ ਚਾਏ, ਵੀ ਨਾ ਗੁਮੋ ਫਿਰੋ ਉਹ ਵੀ ਤਾਂ ਵੀ ਜੁੜ ਜਾਂਦਾ ਏ। ਔਰ ਇਤਨੀ ਸਕੀਮਾਂ, ਹਾਂਜੀ ਬਿਲਕੁਲ। ਤਾਂਈ ਓ, ਉਈ, ਮੈਂ ਓ, ਉਈ ਵੇਖ ਰੀ ਸੀ ਨਾ, ਮੈਂ ਕ ਕਿੰਨੇ ਜੁੜਗੇ ਨੇ ਹੁਨ। ਦਰਅਸਲ, ਮੇਰੀ ਕਿੱਟੀ ਨਿਕਲੀ ਸੀ ਤੇ ਓਈ ਸੀ, ਮੈਂ ਮੈਂ ਕਿਆ ਚਲੋ ਸੇਵ ਹੋ ਗਏ ਨੇ, ਹੁਣ ਵੀ ਕਿੰਨੀ ਬੋਤ ਖੁਸ਼ੀ ਮਿਲਦੀ ਐ ਦੇਖੋ।
ਊਂ, ਕੱਠੇ ਪੈਸੇ ਆਂਦੇ ਨੇ। ਥੋੜੇ- ਥੋੜੇ ਪਾ ਦੀਨੇ ਆ ਕੱਠੇ ਆਂਦੇ ਨੀ ਆ ਮਜਾ
ਐ ਵੀ ਤੇ ਸਾਡੀ ਮੇਨਤ ਤੇ ਨਾ ਥੋੜਾ-ਥੋੜਾ ਬਚਾ ਕੇ ਕੱਠੇ ਕਰੀ ਦਾ ਤੇ ਓ ਕਿੱਟੀ ਚ ਪਾਈਦਾ ਤੇ ਤਾਂ ਈ ਓ ਈ ਲੋਟ ਕੇ ਆਂਦਾ
ਹਾਂਜੀ, ਓ ਤਾਂ ਹੈ ਈ ਐ ਦੇਖੋ, ਘਰ ਆਪਾਂ ਜਿੰਨੇ ਮਰਜ਼ੀ ਜੋੜੀਏ ਓ ਨੀ ਜੁੜਦੇ।
ਨੀਂ ਜੁੜਦੇ, ਓ ਹੋ ਈ ਜਾਂਦਾ ਏ ਦੇਖੋ, ਹੁੰਦਾ ਨਾ ਕਿ ਵੀ ਇਹ ਵੀ ਸ਼ਹਿ ਦੀ ਲੋੜ ਹੈਗੀ ਆ। ਇਹ ਵੀ ਚਾਹੀਦਾ ਤੇ, ਜਰੂਰਤ ਤਾਂ ਕਿ, ਘਰਾਂ ਰੱਖੇ ਨੇ ਪੈਸੇ ਚਲੋ ਬਾਈ। ਲੈ ਜਾਈਏ ਔਰ ਕੀ ਕਰਨਾ ਹਨਾ ਇਹ ਤੋਂ ਨਿਕਲ ਗਏ ਤੋਂ ਨਿਕਲ ਗਏ। ਮਹੀਨੇ ਦੇ ਮਹੀਨੇ ਨਿਕਲ ਗਏ।
ਹਾਂਜੀ ਇਹ ਤਾਂ ਹੈ, ਇਹ ਤਾਂ ਪਤਾ ਹੀ ਹੈ ਕਿ ਪੈਲੇ ਇਹ ਕੱਢਣੇ ਹੋਰ ਕੋਈ ਖਰਚਾ ਬਾਦ ਚੋਂ ਕਰਨਾ।
ਹਾਂਜੀ, ਤਾਂ ਹੀ ਜੁੜ ਜਾਂਦੇ ਨੇ ਜਦੋਂ ਆਪਾਂ ਇਹ ਸੋਚ। ਸੋਚਾਂਗੇ ਤਾਂ ਹੀ ਜੁੜ ਸਕਾਂਗੇ ਨਾ।
ਮੈਂ ਤਾਂ ਆਪ ਕਈ ਵਾਰ ਨਾ ਇੰਝੀ ਕਰਦੀ ਹ ਜੋੜ ਕੇ ਨਾ ਚੱਲ ਕਈ ਵਾਰ ਕੁਛ ਲੈਣਾ ਹੀ ਪੈਂਦਾ ਹੈ। ਤੇ- ਓਹ ਕੱਲ ਨੂੰ ਬੱਚਿਆਂ ਲਈ ਵੀ ਚਾਹੀਦਾ। ਬੰਦਾ ਕੋਈ ਚੀਜ਼ ਬਣਾ ਲੈਂਦਾ ਕੋਈ ਸੋਨੇ ਦੀ ਚੀਜ਼। ਕੋਈ ਕੁਛ, ਕੋਈ ਘਰ ਦੀ ਚੀਜ਼ ਬੰਦਾ ਇਵੇਂ ਹੀ ਬਣਾਉਂਦਾ ਹੌਲੀ- ਹੌਲੀ ਕਰਕੇ।
ਹੌਲੀ- ਹੌਲੀ ਕਰਕੇ ਬਿਲਕੁਲ ਜੀ, ਹੁਣ ਉਹੀ ਹੈ ਨਾ ਸੋਨਾ ਵੀ ਇਤਨਾ ਮਹਿੰਗਾ ਹੋ ਗਿਆ। ਦੇਖੋ ਸੋਨਾ ਲੈਣਾ ਤੋਂ ਥੋੜਾ ਜਿਹਾ ਪੋਸੀਬਿਲਿਟੀ ਕਮ ਹੋ ਗਈਆਂ ਨੇ।
ਹੂੰ -ਹੂੰ।
ਪਹਿਲੇ ਹੁੰਦਾ ਸੀ ਚਲੋ ਇੱਕ ਵਾਰੀ ਰਿੰਗ ਬਣਾ ਲਈ ਸੀ, ਕਦੇ ਟੋਪਸ ਬ- ਹੁਣ ਤੇ ਉਹ ਵੀ ਮਹਿੰਗਾ ਇੰਨਾ ਹੋ ਗਿਆ ਕਿ ਬਸ ਡਰ ਹੀ ਲੱਗ।
ਅੱਗੋਂ ਦੇਖੋ ਆਉਣ ਵਾਲੇ ਸਮੇਂ ਚ ਤਾਂ ਹੋਰ ਮਹਿੰਗਾ ਹੋ ਜਾਏਗਾ ਫੇਰ ਥੋੜਾ-ਥੋੜਾ ਹੁਣ ਜੋੜਾਂਗੇ ਬਣਾਵਾਂਗੇ ਤੇ ਤਾਂ ਹੀ ਹੈ। ਹ
ਹਾਂ, ਉਹ ਤੇ ਹੈਗਾ ਹੀ ਹੈ, ਹਾਂਜੀ।
ਉਹੀ ਹੈ ਨਾ, ਹਾਂ।
ਸੇਵਿੰਗ ਵੀ ਜਿਆਦਾ ਕਰਨੀ ਪੈਣੀ ਹੈ, ਫੇਰ।
ਹਾਂ, ਉਹ ਤਾਂ ਹੈ ਹੀ ਹੈ।
ਖਰਚੇ ਹੋਰ ਘਟਾਉਣੇ ਪੈਣੇ ਆ ਪਰ ਖਰਚੇ ਤਾਂ ਦਿਨੋ- ਦਿਨ ਵੱਧਦੇ ਹੀ ਜਾ ਰਹੇ ਨੇ।
ਉਹ ਹੈ ਦੇਖੋ ਅੱਜ ਕੱਲ ਪੜਾਈਆਂ ਕਿੰਨੀਆਂ ਮਹਿੰਗੀਆਂ ਨੇ।
ਹੋਰ ਕੁਛ ਰਹਿ ਵੀ ਤੇ ਨੀ ਗਿਆ ਨਾ ਬਾਹਰ ਨਿਕਲੋ ਕੱਪੜਾ, ਗਮੀ ਤੇ ਜਾਓ ਕੱਪੜਾ, ਖੁਸ਼ੀ ਤੇ ਜਾਓ ਕੱਪੜਾ। ਫੇਰ ਉਹ ਹਰ ਕੋਈ ਕਹੇਗਾ ਗਰਮੀਆਂ ਦਾ ਅਲੱਗ। ਸਰਦੀਆਂ ਦਾ ਅਲੱਗ, ਫਲਾਣਾ ਦਾ ਅਲੱਗ ਮਤਲਬ ਇਹ ਵੀ ਹੈ ਇਨਾ ਖ਼ਰਚਾ ਵੱਧ ਹੀ ਗਿਆ। ਦੋ ਵਾਰ ਪਾਇਆ ਤੇ ਤੀਜੀ ਵਾਰੀ ਇਵੇਂ ਲੱਗਦਾ ਕਿ ਇਹ ਪੁਰਾਣਾ ਹੀ ਹੋ ਗਿਆ।
ਉਹ ਅਲੱਗ ਗੱਲ ਸੀਂ ਵਾਰ- ਵਾਰ ਇਹੀ ਪਾਈ ਜਾ ਹੀ ਰਹੇ ਹਾਂ।
ਬਿਲਕੁਲ, ਹੁੰਦਾ ਐ ਕੀ ਕਰੀਏ ਦੇਖੋ ਹੁਣ ਸਮੇਂ ਨਾਲ ਚੱਲਣਾ ਪੈਂਦਾ ਕਿ- ਕਰੀਏ, ਬਾਹਰ ਜਾਓ ਚੰਗਾ ਵੀ ਨਹੀਂ ਲੱਗਦਾ।
ਕਈ ਹੁੰਦੇ ਨੇ ਉਹ ਕਹਿ ਵੀ ਦੇਣਗੇ ਤੁਸੀਂ ਇਹ ਉਦੋਂ ਪਾਇਆ ਸੀ, ਇਹ ਉਦੋਂ। ਪਾਇਆ ਸੀ, ਫੇਰ ਉਹ ਚੰਗਾ ਨੀ ਲੱਗਦਾ।
ਜਾਂ ਤਾਂ ਸਾਡੇ ਕੋਲ ਇਨਾ ਕੋਨਫੀਡੈਂਸ ਹੋਵੇ ਕੋਈ ਜਿਹੜਾ ਵੀ - ਕਹਿੰਦਾ- ਕਹਿੰਦੇ ਰਹੇ ਹੈਨਾ, ਪਰ ਉਹੀ ਹੈ ਕਿ ਥੋੜਾ ਜਿਹਾ ਹੁਣ ਲੱਗਦਾ ਹੈ, ਕੀ- ਟਾਈਮ ਨਾਲ ਚੇਂਜ ਹੋਣਾ ਵੀ ਜ਼ਰੂਰੀ ਹੈਗਾ।
ਉਹ ਤਾਂ ਹੈ ਹੀ ਆ ਦੇਖੋ, ਹੁਣ ਜੇ ਆਪਾਂ ਟਾਈਮ ਨਾਲ ਚੇਂਜ ਨੀ ਨਾ ਹੁੰਦੇ ਲੋਕ ਆਪਾਂ ਨੂੰ ਹੀ ਬੇਵਕੂਫ ਸਮਝਦੇ ਨੇ।
ਬਿਲਕੁਲ-ਬਿਲਕੁਲ।
ਹਾਂ, ਲੋਕ ਸਮਝਦੇ ਆ ਇਹਨਾਂ ਨੂੰ ਕੋਈ ਅਕਲ ਹੀ ਨੀ, ਇਹਨਾਂ ਨੂੰ ਕੋਈ ਪਤਾ-
ਉਹੀ, ਉਹੀ ਤਾਂ ਗੱਲ ਹੈ ਨਾ ਫੇਰ ਉਹ ਸਾਰੇ ਸ਼ੌਕ ਕੋਈ ਅਗਰ ਥੋੜੇ ਬਹੁਤ- ਥੋੜੇ ਬਹੁਤ ਵੀ ਪੂਰੇ ਕਰੀਏ। ਚਲੋ ਚਾਰ ਨਾ ਲੈ ਕੇ ਤਿੰਨ ਵੀ ਲਈਏ। ਫੇਰ ਉਹ ਖਰਚਾ ਤੇ ਹੋਣਾ ਹੀ ਹੋਣਾ ਹੈਨਾ, ਤੇ ਥੋੜਾ ਜਿਹਾ ਬਸ ਇਹੀ ਹੁੰਦਾ, ਕਿ ਕਈ ਵਾਰੀ ਬਚ ਜਾਂਦਾ ਐ ਕਈ ਵਾਰੀ ਨਹੀਂ ਵੀ ਬਚਦਾ।
ਹਾਂਜੀ, ਇਹ ਤਾਂ ਹੈ ਹੀ ਆ, ਹੂੰ।
ਹੂੰ।
ਉਹ ਹਰੇਕ ਕੁਛ ਦੇਖਣਾ ਪੈਂਦਾ ਦੇਖੋ, ਆਪਾਂ ਦੁਨੀਆਂ ਜਿਸ ਦੁਨੀਆਂ ਚ ਰਹਿੰਦੇ ਹਾਂ ਉਥੇ ਤੇ ਸਾਰਾ ਕੁਛ। ਜ਼ਰੂਰੀ ਹੈ।
ਸਾਰਾ ਕੁਛ ਹੀ ਜ਼ਰੂਰੀ ਹੈ। ਹੁਣ ਬੱਚਿਆਂ ਦੇ ਸਕੂਲਾਂ ਦੇ ਵੀ ਖਰਚ- ਖਰਚੇ ਵੱਧ ਗਏ ਨੇ, ਪਹਿਲੇ ਤੋਂ ਹੁੰਦਾ ਸੀ ਕਿ ਸਿਰਫ਼ ਪੜਾਈ-ਪੜਾਈ ਹੁੰਦੀ ਹੈ ਕਾਪੀ, ਪੈਨ ਚਾਹੀਦਾ, ਹੁਣ ਤੇ ਸੱਤਰ ਤੇ ਚੀਜ਼ਾਂ ਚਾਹੀਦੀਆਂ ਬ- ਚੇਆਂ ਨੂੰ, ਬਸ ਕਦੇ ਕੁਛ ਕਿਸੇ ਚੀਜ਼ ਦੀ ਫਰਮਾਇਸ਼ ਹੈਗੀ ਆ ਸਕੂਲ ਚ। ਕਦੇ ਕਿਸੇ ਚੀਜ਼ ਦੀ ਹੈਗੀ ਆ ਉਹਨਾਂ ਦੇ ਵੀ ਕਦੇ ਫੰਕਸ਼ਨ ਨੇ ਤੇ ਕਦੇ ਕੋਈ ਡਰੈਸ ਚਾਹੀਦੀ ਹੈ ਤੇ ਕਦੇ ਕੋਈ ਡਰੈਸ ਚਾਹੀਦੀ ਆ।
ਉਹ ਤਾਂ ਹੈ ਦੇਖੋ ਇਸ ਸਕੂਲ ਦੀਆਂ ਡਰੈਸਾਂ ਹੀ ਤਿੰਨ ਤਿੰਨ ਚਾਰ ਚਾਰ ਡਰੈਸਾਂ ਹੋ ਗਈਆਂ ਇੱਕ ਹ। ਤੇ ਦੀਆਂ
ਔਰ ਉਈ ਹੈ ਨਾ ਹੁਣ ਤੇ ਨਵਾਂ ਸਾਲ ਲੱਗਿਆ ਨਵੀਂ ਨਵੀਂ ਕਲਾਸਾਂ ਚ। ਇਤਨਾ ਮਹਿੰਗਾ ਹੋ ਕੇ ਸਮਾਨ ਆਇਆ ਨਾ। ਕਿਤਾਬਾਂ ਵੀ ਇਤਨਾ ਮਹਿੰਗੀਆਂ ਹੋ ਗਈਆਂ ਨੇ ਯੂਨੀਫੋਮ ਇਤਨੀ ਵਧਾ ਦਿੱਤੀ ਹੈਗੀ ਆ। ਇੱਕ ਤਾਂ ਇਹ ਬਦਲ ਦਿੰਦੇ ਨੇ ਇਹ ਬੜਾ ਸਿਆਪਾ ਹੈ। ਵੀ ਉਹੀ ਚੱਲਦੀ ਰਹੇ ਨਾ ਉਹੀ ਠੀਕ ਹੈ ਚਲੋ ਵੀ ਬੰਦਾ ਇੱਕ ਮਾੜਾ ਮੋਟਾ। ਸਈਜ਼ ਵੱਡਾ ਵੀ ਲੈ ਲੈਂਦਾ ਪਰ ਇਹ ਤੇ ਨਾ ਜਿਹੜਾ ਹਰ ਸਾਲ ਜਿਹੜਾ ਵਧਾ ‌। ਇਹ ਟਰੈਂਡ ਚਲਾ ਦਿੱਤਾ ਹੈ ਨਾ ਹਾਂਜੀ। ਬਸ ਬਸ ਬਸ ਇਹ ਥੋੜਾ ਜਿਹਾ।
ਇੱਕ ਪਤਾ ਕੀ ਹੈ। ਆਪਣੇ ਨਾ ਦੇਖਾ ਦਿਖਾਈ ਬੜੀ ਹੋ ਗਈ ਹੈ ਫਲਾਣੇ ਦੇ ਬੱਚੇ ਇਨੇ ਵਧੀਆ ਸਕੂਲ ਪੜ੍ਹਦੇ ਆ ਅਸੀਂ ਵੀ ਵਧੀਆ ਸਕੂਲ। ਨੂੰ ਪਾਈਏ ਇਹ ਦੇਖਾ ਦਿਖਾਈ ਵੀ ਬੜੀ ਹੋ ਗਈ ਹੈ ਪਹਿਲੇ ਨਹੀਂ ਤੇ। ਸਕੂਲਾਂ ਚ ਬੱਚੇ ਪੜ੍ਹਦੇ ਸੀਗੇ ਪ੍ਰਾਈਵੇਟ।
ਬਿਲਕੁਲ ਇੱਕ ਹੁਣ ਉਹੀ। ਬ੍ਰੈਂਡ ਦਾ ਚੱਕਰ ਪਾ ਲੋ ਬ੍ਰੈਂਡ ਬ੍ਰੈਂਡ ਹੋ ਗਈ ਹੈ ਹਨਾ ਵੱਡੇ ਸਕੂਲ ਚ ਵੀ ਯਾਂ ਉਹਦਾ ਨਾਂ ਹੈਗਾ ਉਹਦਾ ਨਾਂ ਹੈਗਾ ਪੜ੍ਹਾਈ ਭਾਵੇ ਸੇਮ ਹੀ ਹੈਗੀ ਆ।
ਹਾਂਜੀ ਪੜ੍ਹਾਈ ਤੇ ਉੱਥੇ ਨੀ ਹੋਵੇ ਵੀ ਨਾ ਨਾਮ ਬਸ।
ਬਸ ਬਸ ਨਾ ਦਾ ਹੀ ਫ਼ਰਕ ਹੈ ਬਸ ਨਾ ਮੇ।
ਹਮ ਬੜਾ ਦੇਖਣਾ ਪੈਂਦਾ ਬੰਦਾ ਕੀ ਕਰੇ ਆਪਣੇ ਖਰਚੇ ਆਪਾਂ ਆਪ ਹੀ ਵਧਾਏ।
ਉਹ ਕੀ ਕਰੀਏ ਬਸ ਉਹ ਬਿਲਕੁਲ ਬਿਲਕੁਲ। ਉਹਹੀ ਗੱਲ ਆ ਗਈ ਨਾ ਸਮੇਂ ਤੇ ਗੱਲ ਆ ਗਈ ਆ ਪਹਿਲੇ ਉਹ ਸਮਾਂ ਸੀ। ਤੇ ਉਹਦੇ ਨਾਲ ਗੁਜ਼ਾਰਾ ਕੀਤਾ ਸੀ ਹੁਣ ਸਮਾਂ ਇਤਨਾ। ਬਦਲ ਗਿਆ ਬੱਚਿਆਂ ਨੂੰ ਫੀਲ ਹੁੰਦਾ ਕਿ ਵੀ ਅ ਤੁਸੀਂ ਇਹਂ ਨੀ ਕਰਾ ਸਕਦੇ ਸਾਨੂੰ ਤੇ ਇਹ ਨੀ। ਕਰਾ ਸਕਦੇ ਪਹਿਲੇ ਇੰਨਾ ਪਤਾ ਨੀ ਲੱਗਾ। ਤਾਂ ਅਸੀ ਬੱਚਿਆਂ ਨੂੰ ਵੀ ਤੇ ਬ ਜਿਹੜਾ ਮਾਂ ਪਿਓ ਕਰਾ ਦਿੰਦੇ ਸੀ ਠੀਕ ਸੀ ਹੁਣ। ਬੱਚੇ ਵੀ ਇਨੇ ਐਡਵਾਂਸ ਹੋ ਗਏ ਨੇ ਕਿ ਸਾਰਾ ਕੁਝ ਉਹ ਉਹਨਾ ਨੂੰ ਵੀ ਟਾਈਮ ਸਿਰ ਚਾਹੀਏ।
ਹਾਂਜੀ
ਬਸ ਫਿਰ ਉਹ ਪੂਰਾ ਕਰੋ ਤੋ ਪੋਕੇਟ ਵੀ ਖਾਲੀ ਹੁੰਦੀ ਹੈ।
ਹਾਂ ਠੀਕ ਹਾਂ ਉਹ ਤਾਂ ਹੈ ਹੀ ਆ ਸਮਝ ਨਹੀਂ ਆਉਂਦੀ ਕੀ ਕਰੀਏ ਬੰਦਾ ਕੀ ਨਾ ਕਰੇ ਕਿਵੇਂ ਬੰਦਾ ਪੈਸੇ ਬਚਾਏ ਕਿਵੇਂ। ਖਰਚੇ ਕਰੇ ਚੰਗਾ ਤਾਂ ਨਾ।
ਆ ਰਹੀਆਂ ਨੇ ਬੈਂਕ ਚ ਕਾਫੀ ਸਕੀਮਾਂ ਆ ਰਹੀਆਂ ਨੇ ਥੋੜਾ ਜਿਹਾ। ਉਹ ਵੀ ਆਪਾਂ ਕਰ ਸਕਦੇ ਹਾਂ ਪਰ ਉਹੀ ਹੈ ਨਾ ਜਦੋਂ ਖਰਚੇ ਘਟਾਉਣਗੇ ਤਾਂ ਹੀ ਤਾਂ। ਸੇਵ ਵੀ ਕਰ ਪਾਵਾਂਗੇ ਨਾ।
ਅਚਾਨਕ ਹੀ ਕੋਈ ਕਹਿੰਦਾ ਕੋਈ ਖਰਚਾ ਆ ਜਾਂਦਾ ਫਾਲਤੂ ਦਾ ਆਪਾਂ ਸੋਚਿਆ ਵੀ ਨਹੀਂ ਹੁੰਦਾ। ਹਾਂ ਉਹ ਇਹ ਨਾ ਫਿਰ ਉਹ ਬੜਾ ਔਖਾ ਹੋ ਜਾਂਦਾ ਹੈ।
ਹੁਣ ਆਪਾਂ ਗਮੀ ਖੁਸ਼ੀ ਤਾਂ ਦੇਖੋ ਦੇਖੀ ਨੀ ਬੈਠੇ। ਕਦੇ ਵੀ ਦੁੱਖ ਆ ਜਾਂਦਾ ਹੈ ਤਾਂ ਵੀ ਖਰ। ਚਹੀਏ ਦੇਖੋ ਚਾਹੇ ਤਬੀਅਤ ਖਰਾਬ ਹੈਗੀ ਹੈ। ਖਰਚਾ ਹੀ ਹੈਗਾ ਨਾ ਤੇ ਭਾਵੇਂ ਕਿ। ਤੇ ਵਿਆਹ ਚ ਵੀ ਜਾਣਾ ਹੋਵੇ ਉਹ ਕਦੇ ਆ ਵੀ। ਜਾਵੇ ਰਿਸ਼ਤੇਦਾਰੀ ਚ ਅਚਾਨਕ ਤੇ ਉਹ ਵੀ ਖਰਚਾ ਹੀ ਆ ਜਾਂਦਾ।
ਹਾਂ ਕਈ ਵਾਰ ਵੈਸੇ ਕੋਈ ਚੀਜ਼ ਹੋ। ਖ਼ਰਾਬ ਹੋ ਗਈ ਕੁੱਛ ਹੋ ਗਿਆ ਤਾਂ ਵੀ ਖ਼ਰਚਾ ਫਾਲਤੂ ਦਾ।
ਬਸ ਉਹੀ ਹੈ ਨਾ ਉਹੀ ਤਾਂ ਗੱਲ ਹੈ ਨਾ ਮਸ਼ੀਨਰੀ ਤਾਂ ਅੱਜ ਕੱਲ ਪੂਰੀ ਸੂਰੀ ਕੰਮ ਕਰਦੀ। ਕਦੇ ਵੀ ਕੁੱਝ ਵੀ ਖ਼ਰਾਬ ਹੋਇਆ ਹੀ ਰਹਿੰਦਾ ਅੱਜ ਵਾਸ਼ਿੰਗ ਮਸ਼ੀਨ ਚ। ਭੈਣ ਪ੍ਰੋਬਲਮ ਆ ਗਈ ਹੈ। ਤੇ ਅਜ ਏਸ ਚੀਜ਼ ਚ ਪ੍ਰੋਬਲਮ ਆ ਗਈ
ਸਹੀ ਗੱਲ ਏ, ਪੁਛਣ ਤਾਂ ਬੋਤ ਹੀ ਔਖਾ ਹੋ ਗਿਆ ਹਮ
ਦੱਸ ਬੰਦਾ ਵੀ ਕੀ- ਕੀ ਕਰੀਏ ਹਨਾ
ਹਮ ਉਹ ਤਾਂ ਹੈਈਏ
ਪਰ ਬਾਕੀ ਇਹ ਹੈ। ਕਿ ਚਲੋ ਠੀਕ ਹੈ। ਥੋੜਾ ਜਿਹਾ ਜਿੰਨਾ ਆਪਾਂ ਕਰ ਸਕਦੇ ਹਾਂ ਬੋਤ ਜ਼ਰੂਰੀ ਹੈ। ਬਾਕੀ ਇਹ ਨਾ ਹਾਂਜੀ- ਹਾਂਜੀ ਸਾਰਿਆਂ ਨੂੰ ਚਲੋ ਥੋੜਾ ਜਿਹਾ ਪਾ ਜਿਹਾ ਆ ਜਾਂਦਾ ਥੋੜਾ ਜਿਹਾ, ਆਪਣੇ ਹੱਥ ਚ ਹੋਵੇ ਨਾ ਬੱਚਿਆਂ ਨੂੰ ਵੀ ਚਲੋ ਤੇ ਲੋੜ ਪੈ ਜਾਂਦੀ ਹੈ। ਤੇ ਆਦਮੀ ਨੂੰ ਵੀ ਪੈ ਜਾਂਦੀ ਹੈ। ਹਨਾ
ਚਲੋ ਠੀਕ ਹੈ।
ਸੇਵਿੰਗ ਕਰਨੀ ਜ਼ਰੂਰੀ ਹੈਗੀ ਆ
ਹਾਂਜੀ- ਹਾਂਜੀ ਵਧੀਆ ਤੁਹਾਡੇ ਨਾਲ ਗੱਲ ਕਰਕੇ ਵਧੀਆ ਲੱਗਾ ਸਤਿ ਸ੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ